ਹੈਲੋ, ਹੈਲੋ ਹਾਂ ਕੀ ਹਾਲ ਈ? ਵਧੀਆ, ਤੂੰ ਦੱਸ? ਕੀ
ਵਧੀਆ ਜੀ, ਹੋਰ ਕੀ ਕਰਨ ਦੀ?
ਬਾਸ ਬੈਠੀ ਹੋਈ ਸਾ, ਤੂੰ ਦੱਸ?
ਅੱਛਾ, ਉਹ ਪਿੱਛੇ ਵਾਜ਼ ਜਿ ਏ ਚੁੱਪ ਕਰਾ ਦੇ ਨਾ ਏਨੂੰ।
ਕਿਨੂੰ?
ਗੁਰਮਤ ਨੂੰ।
ਉਹ ਝੱਲੇ ਚ ਬਾਇਆ ਸੀ ਨਾ।
ਯਾਰ ਮੰਨ ਲੇਆ ਕਰ ਦੇਣੀ।
ਚਾਲ, ਬੋਲ ਤੂੰ, ਦਾਸ ਕੋਸ਼ ਨੀ ਹੁੰਦਾ।
ਹੋਰ ਕੀ ਕਰਨੀ ਬੀ ਏ।
ਹੈਲੋ। ਹੋਰ ਸੁਣਾ ਮੈਂ ਕੇਆ? ਬਸ ਬੈਠੀ ਹੋਈ ਆਂ, ਤੂੰ ਦੱਸ? ਹੋਰ ਕੋਈ ਗੱਲ? ਠੀਕ ਐ, ਤੇ ਚਾਰ ਤਾਂ ਲਗੇਆ ਨੀ ਤੂੰ ਨਾਲ, ਕੰਮ ਤੇ?
ਉਹ ਭੁੱਲ ਹੀ ਗਿਆ ਵਾ ਯਾਰ।
ਮੈਂ ਪਾਣ ਲੱਗੀ ਆ, ਮੈਨੂੰ ਵੀ ਮੈਂ ਤੈਨੂੰ ਕਿਹਾ ਤੇ ਹੈਗਾ ਸੀ ਪਾ ਲਾ, ਮੈਂ ਤੋਂ ਵੇਖਿਆ ਏ, ਉਵੇ ਈ ਡੱਬੀ ਚੋਂ ਪਿਆ ਹੋਇਆ ਏ।
ਛ।
ਹਾਂ, ਹੋਰ ਕੀ ਕਰਨਾ ਹੁਣ? ਅੱਛਾ, ਠੀਕ ਏ।
ਹੂੰ।
ਖਾ ਲਈ ਰੋਟੀ?
ਆ ਕੀ ਕੀਤੀ ਜਾਂਦੀ ਯਾਰ ਗੁਰਮਤ ਪਿੱਛੇ? ਨਿੱਪਲ ਪਾ ਦੇ ਯਾਰ ਏਂਦੇ ਮੂੰਹ ਵਿਚ ਲਿਆ ਕੇ।
ਆਹੋ ਪਾਨੀ ਆ।
ਹਾਂ।
ਹੋਰ? ਠੀਕ ਹੈ, ਫੇਰ ਗੱਲਬਾਤ
ਬਸ ਵਧੀਆ
ਕਿੱਥੇ ਆ? ਦੁੱਧ, ਦੁਧ ਲੈਨ ਜਾਦੇਂ ਹੈਲੋ, ਹਾਂ, ਹੋਰ?
ਦੇ ਓਹਨੂੰ।
ਆਹੋ ਖਾਲੀ ਸ਼ੀਸ਼ੀ ਆ ਤਾਂ ਖਾਲੀ ਸ਼ੀਸ਼ੀ ਕੀ ਏ? ਹਾਏ ਜਦੋਂ ਤੂਫ਼ਾਨ ਆਨਾ ਕਿੱਥੇ? ਕੋਸਾ ਨੀ ਕਰਨਾ ਪੇਗਾ, ਹੈਲੋ
ਹਾਂ
ਹਾਂ ਹੋਰ ਸੁਣਾ।
ਬਸ ਵਧੀਆ।
ਅੱਛਾ। ਠੀਕ ਆ ਹੋਰ ਖਾਗੇ ਮੈਂ ਬਸ ਮੇਥੀ ਆਈ ਸਾਂ। ਰੋਟੀ ਖਾ ਲਈ, ਕਦੋਂ ਆਏਗਾ
ਆਹੋ
ਹੈਂ
ਵੱਡੀ ਮੰਮੀ ਦੁਧ ਹੈਗਾ ਏ ਅੰਦਰ ਕੀ? ਹੈਲੋ
ਹਾਂ ਹੋਰ
ਹੋਰ ਸੁਣਾ ਮੈਂ ਕਿਹਿਆ।
ਤੂੰ ਜਾਣ-ਜਾਣ ਕਿ ਸ਼ਰਨੇ ਵਿੱਚ ਪਈ ਆਉਂਦੀ।
ਕਿੰਦੀ ਚੁੱਪ ਤਾਂ ਹੋ ਗੀ ਹੁਣ ਝੂਟੇ ਨੀ ਦੇਨੀ ਪੀ ਸਾ ਬਕਵਾਸ ਮਾਰਨਾ।
ਜਾਣ ਕੇ ਬੰਪ ਲਗਵਾਉਂਦੀ ਪਈ ਹ ਵਿੱਚ ਇਹਦਾ ਨੰਬਰ ਨਾ ਲੱਗਣ ਨਾ।
ਆਹੋ ਕੁੱਛ ਹੋ
ਤੇ ਤੂੰ ਵਿੱਚ ਕੀ ਬੋਲੀ ਜਾਨਾ ਏ।
ਜੀ ਬੋਲੇ ਬੋ
ਕੈਚ ਕਰਦੀ ਏ ਉਹ ਵਿੱਚ ਉਹ ਹੀ ਗੱਲ ਕਰੀ ਜਾਂਦਾ। ਥੀਕ ਆ
ਵਧੀਆ ਕਰ ਲਾ ਕੋਈ ਗੱਲ ਤੈਨੂੰ ਤਾਂ ਹੋਰ ਸੁਣਾ ਹੋਰ ਸੁਣਾਈ ਆਦਾ। ਕਦੋ ਤੂ ਆਂਗਾ ਮੈਂ ਕਿਹਾ ਕੰਮ ਤੋਂ।
ਆ ਜਾਗਾ ਹੁਣੇ ਘੰਟੇ ਤੋਂ ਤੀਕਰ ਕ੍ਹਾਨੂੰ ਚਿੱਤ ਖਰਾਬ ਕਰਦੀ ਏ।
ਦਵਾਈ ਸਪਲਾਈ ਕਰ ਲੀ।
ਹੋਰ।
ਅੱਛਾ ਠੀਕ ਹੈ ਘੰਟੇ ਕੁੂ ਤੱਕ। ਅੱਛਾ ਹੋਰ ਸੁਣਾ।
ਬਸ ਵਧੀਆ
ਅਛਾ ਵਧੀਆ ਹੀ ਚਾਹੀਦਾ ਹੋਰ
ਹੋਰ ਤੂੰ ਸੁਣਾ ਕੁਛ ਗੱਲਬਾਤ।
ਇਹ ਗੀ ਨੀ ਮੈਂ ਤੇ ਤਾਂ ਹੀ ਫੋਨ ਕੀਤਾ ਸੀ ਚਾਰ ਵਾਰੇ।
ਕਿਦੋ ਕੂ ਜਾਣਨਾ ਹੀ ਸੈਂਟਰ ਚ।
ਮੈਂ ਸ਼ਾਮ ਨੂੰ ਜਾਵਾਂਗੀ ਦੁਪਹਿਰ ਨੂੰ ਢਾਈ ਕੁ ਵਜੇ।
ਤੇ ਕਿੰਨੇ ਵਜੇ ਜਾਏਗੀ।
ਹੈਂ?
ਹਮ
ਠੀਕ
ਹੈ
ਠੀਕ ਹੈ ਮੈਂ ਕਿਹਾ।
ਮੈਂ ਕਿਹਾ ਕਿੰਨੇ ਵਜੇ ਆਏਂਗੀ ਤੂੰ
ਅੱਛਾ ਵਾਪਸ ਕਿੰਨੇ ਵਜੇ ਆਵਾਂਗੀ, ਤੂੰ ਕਦੋਂ ਆਉਣਾ ਘੰਟੇ ਤੱਕ? ਯਾ ਤਾਂ ਢਾਈ ਵਜੇ ਚਾਰ ਸਾਢੇ ਚਾਰ ਵਜੇ ਆਣਾ
ਹਮ
ਹੋਰ ਘੁੰਮਤ ਕਿਥੇ
ਉਹ ਵੀ ਬਸ ਸੁਆਣ ਹੀ ਪਈਆਂ ਹੁਣ ਭਾਬੀ ਨਾਲ ਵੀ ਗਈ ਸੀ।
ਹੈਂ
ਮੈਂ ਕਿਹਾ ਭਾਬੀ ਨਾਲ ਵੀ ਗਈ ਸੀ ਮੈਂ ਗੁਰਮਤ ਨੂੰ ਚੱਲੀ ਚ ਪਾਇਆ ਸੀ ਉਹ ਕੀ ਕਹਿੰਦੇ ਆ ਕਢਾਈ ਬਾਰੇ ਪੁੱਛਣ ਗਈ ਸੀ ਕੁਝ ਸਿੱਖਣੀ ਆਏਗੀ ਮਾੜੀ ਮੋਟੀ ਹੈਂ
ਇਹਦੇ ਕੋਲੋਂ।
ਨਲਵੀ ਅਜੂਨੀ ਕ੍ਰੀਏਸ਼ਨ।
ਕੰਲੀ ਗੲਈ ਆ
ਆਹੋ।
ਸਕੂਟਰੀ ਤੇ
ਹੂੰ
ਤੂੰ ਨੀ ਗਈ ਨਾਲ।
ਮੈਂ ਬਸ ਸਿਰ ਸੁੁਰ ਨਾ ਸੀ ਮੈਨੂੰ ਕਿਆ ਈ ਨੀ
ਆ
ਮੈਨੂੰ ਕਿਹਾ ਹੀ ਨਹੀਂ ਫਿਰ ਕੱਲੀ ਹੀ ਚਲੇਗੀ
ਅੱਛਾ ਤੇ, ਤੇ ਫਿਰ ਤੂੰ ਕਿੰਦੇ ਜਾਏਗੀ ਕਾਲਜ।
ਆ ਜੇਗੀ ਉੰਝ ਤਾ ਕੋਲੇਜ।
ਉਥੇ ਸੈਂਟਰ ਤੇ।
ਤੇ ਆ ਜੇਗੀ ਉਦੋ ਤਾਂ
ਤੁ ਜਿੰਨਾ ਚਿਰ ਤਕਰ ਤੂੰ ਜਾਏਗੀ ਤੂੰ ਹੀ ਲੈ ਕੇ ਜਾਏਗੀ ਅਰਸ਼ ਨੂੰ।
ਤੈਨੂੰ ਕੁ ਖੁਸ਼ਮੀਤ ਨੂੰ, ਨਹੀਂ ਮੈਂ ਤਾਂ ਸਵੇ ਸਵੇਰੇ ਸੂਟ ਵੀ ਸਿੱਖਣ ਜਾਨ ਕਰਨੇ ਫਿਰ ਉੱਧਰੋਂ ਉੱਧਰ ਚੱਲ ਜਾਣਗੇ ਚੱਲ ਉਹਦੇ ਡੈਡੀ ਨਾਲ ਜਾਏ ਕਰੇਗੀ ਆਹ ਮੇਰੇ ਨਾਲ ਜਾਏਗੀ ਹਾਂ।
ਅੱਜ ਕੌਣ ਉਹਨੂੰ ਛੱਡਣ ਆਏਗਾ ਏਥੇ।
ਕਿੱਥੇ
ਏਥੇ
ਆ ਜੇਗਾ ਕੋਈ।
ਚਲ ਠੀਕ।
ਹਮ ਹੋਰ
ਬਸ ਵਧੀਆ।
ਠੀਕ ਹੈ
ਹੂੰ
ਹੂੰ, ਸਾਰੇ ਕਿੱਥੇ-ਕਿੱਥੇ ਕੀਤੀ ਐ ਦਵਾਈ ਸਪਲਾਈ।
ਯਾਰ ਪਤਾ ਨੀ ਹੁਣ ਕਰਤੀ ਆ ਬਸ
ਕਰਤੀ ਏ, ਤੇ ਦੱਸਦੇ ਕਿੱਥੇ-ਕਿੱਥੇ ਕੀਤੀ ਏ।
ਯਾਰ ਵਾਧੂ ਜਗ੍ਹਾ ਨੇ, ਹੁਣ ਭੈਣ ਚੋ ਤੈਨੂੰ ਇੱਕ-ਇੱਕ ਜਗ੍ਹਾ ਦੱਸਾਂ।
ਪਾਗਲ ਟਾਈਮ ਕਿਵੇਂ ਮੁੱਕੇ ਗਾ ਯਾਰ ਦੱਸਦੇ ਨਾ ਤੂੰ
ਨਰਮ ਵਾਲੇ ਕੀਤੀ ਐ ਠੋਲ
ਅੱਛਾ-ਅੱਛਾ, ਜਾਓ ਪੁੱਛ ਯਾਰ ਦੱਸ ਦਿਆ ਕਰੇਗਾ, ਉੰਜ ਏਨੇ ਕੋਲ ਕਰਨੀਏ ਦੱਸਦਾ ਹੈਗਾ ਕੋਈ ਨੀ, ਫਿਰ ਐਵੇਂ ਟਾਈਮ ਨਿਕਲ ਜੇਗਾ। ਠੀਕ ਐ। ਔਰ
ਬਸ ਵਧੀਆ।
ਮੋਟਰਸਾਈਕਲ ਤੇ ਲੱਗਾ ਜਾਂਦਾ ਗੱਲ ਕਰੀ ਜਾਂਦਾ।
ਨਾ-ਨਾ ਔਫਿਸ ਚ ਬੈਠਾ ਆਂ।
ਅੱਛਾ।
ਹੂੰ।
ਕਿੱਥੇ ਅੰਬਾਲੇ?
ਕਰਨ ਉੱਥੇ, ਕਰਨਾਲ।
ਅੱਛਾ, ਠੀਕ ਐ। ਹੋਰ
ਬਸ ਵਧੀਆ।
ਚਲ ਵਦੀਆ ਈ ਚਾਹੀਦਾ। ਸੁਣਾ ਦੇ ਕੋਈ ਗੱਲਬਾਤ।
ਬਸ ਵਧੀਆ।
ਵਧੀਆ-ਵਧੀਆ ਈ ਕਰੀ ਜਾਨਾ, ਹੁਣ ਬਸ ਆਹ ਕਰ ਲਾ, ਫਿਰ ਮੈਂ ਉਹਦਾ ਕੰਮ ਕਰਨਾ, ਫਿਰ ਥੋੜੀ
ਇੱਕ ਹੋਰ ਕਰਲਾਂਗੇ।
ਠਹਿਰ ਕੇ ਥੋੜ੍ਹੀ, ਮੈਂ ਉਹਦਾ ਕੰਮ ਵੀ ਕਰਨਾ, ਠੀਕ ਐ ਤੂੰ ਕੱਲਾ ਨਹੀ ਹੈਗਾ। ਮੈਨੂੰ ਨੀ ਪਤਾ।
ਹਾਂ, ਪਤਾ।
ਪਤਾ ਏ। ਹੋਰ ਨਾ ਕੋਈ ਗੱਲ ਆਂਦੀ ਤੈਨੂੰ।
ਕਿਉਂ ਨੀ ਆਂਦੀ, ਸਭ ਗੱਲਾਂ ਆਂਦੀਆਂ ਹੈਗੀਆਂ ਨੇ। ਹਾਂ, ਤੈਨੂੰ ਨੀ ਕੋਈ ਗੱਲ ਆਂਡੀ ਹੈਗੀ ਏ।
ਮੈਨੂੰ ਤਾਂ ਆਂਦੀ ਸੀ, ਮੈਂ ਤਾਂ ਪੁੱਛ ਨੀ ਪਈ ਆ, ਤੂੰ ਹੀ ਨੀ ਕੁੱਛ ਕਰਦਾ, ਆਹ ਪਿੱਛੇ ਆਵਾਜ਼ ਕਾਹਦੀ ਆਂਦੀ ਪਈ ਐ।
ਪਤਾ ਨੀ।
ਮੇਰੇ ਫੋਨ ਚ ਵੀ ਆਂਦੀ ਪਈ ਐ।
ਪਤਾ ਨੀ, ਨਾ।
ਤੈਨੂੰ ਕੁਛ ਪਤਾ ਵੀ ਹੁੰਦਾ।
ਤੂੰ ਕਿੱਥੇ ਬੈਠੀ ਹੋਈ ਐ ਹੁਣ।
ਮੈਂ ਘਰ ਗੁਰਮਤ ਨੂੰ ਸੁਆਨੀ ਪਈ ਆਂ।
ਹੂੰ,
ਹੂੰ, ਝੂਟੇ ਦੇਨੀ ਪਈ ਸਾਂ। ਝੱਲੀ ਜ ਪਾ ਕੇ।
ਕੀ
ਮੈਂ ਵੀ ਤੁਰਨ ਲੱਗਾ। ਹੂੰ ਆਂਦਾ ਪੈ।
ਨਹੀਂ ਉੱਥੇ ਇੱਧਰ ਸੋ ਨਿਕਲੀ ਪਈ ਏ ਸਵੇਰੇ ਬੱਦਲ ਜੇ ਕੁਣ ਧੁੱਪ ਜੀ ਨਿਕਲੀ ਪਈ ਮਾੜੀ-ਮਾੜੀ। ਕੱਲ ਬੜਾ ਕੜਾਕੇਦਾਰ ਮੀਂਹ ਪਿਆ ਉਧਰ ਪਿਆ ਸੀ।
ਇਧਰ ਉਦੋਂ ਮੈਂ ਵੀ ਘਰ ਆ ਗਿਆ ਸੀ।
ਨਈ ਸਵੇਰੇ ਪਿਆ ਸੀ ਕੱਲ ਮੈਂ
ਅੱਛਾ, ਠੀਕ ਐ।
ਹੂੰ,
ਹੋਰ
ਬਸ ਵਧੀਆ।
ਵਧੀਆ ਹੀ ਚਾਹੀਦਾ।
ਮੈਂ ਕੀ ਸੁਣਾਵਾਂ ਮੈਨੂੰ ਕੋਈ ਗੱਲ ਹੀ ਨੀ ਆਂਦੀ।
ਤੇ
ਕੀ ਕਹਿਨਾ? ਮੰਮੀ ਵੀ ਬਸ ਬੈਠੀ ਹੋਈ ਕੱਪੜੇ ਤਹਿ ਲਾਦੀ ਪਈ ਸੀ ਭੋਗ ਤੇ ਜਾਣਾ।
ਤੇ ਨਾਲ ਤਾਂ ਮੰਮੀ ਕਹਿੰਦੀ ਮੈਂ ਕੋਈ ਨਹੀਂ ਜਾਣਾ।
ਵੇਖੋ ਹੁਣ ਜਾਂਦੀ ਕਿਵੇ। ਮੰਮੀ ਕੇਨੀ ਮੈਂ ਜਾਣਾ ਨੀ ਡੈਡੀ ਕਹਿੰਦਾ ਚੱਲ।
ਹਾਂਜੀ
ਕੇ
ਕੋਈ ਨਹੀਂ ਰਹਿਣ ਦਿਓ ਤੁਹਾਨੂੰ ਮੰਗਵਾ ਦਾਂਗਾ।
ਤੇ ਫੇਰ ਕੀ ਏ ਉੱਥੇ ਜਾਂਦਾ ਵੇਖਣ
ਹੋਰ ਇਹ ਤਾਂ ਉਥੇ ਸਾਰਿਆਂ ਨੂੰ ਡਰਾ ਦੇਗੀ।
ਆਹੋ,
ਠੀਕ ਹੈ। ਬੜੀ ਵਾਜ਼ ਆ ਰਹੀ ਏ ਪਿੱਛੇ ਤੇਰੇ।
ਕੋਣ?
ਪਤਾ ਨਹੀਂ ਕਦੀ ਲਮ ਹਾਰੀ ਦੀ ਆਈ ਜਾਂਦੀ ਏ, ਕਦੀ ਜਨਾਨੀ ਜੀ ਦੀ ਆਈ ਜਾਂਦੀ ਏ।
ਪਤਾ ਨਹੀ,
ਆਹੋ,
ਹੋਰ
ਹੋਰ
ਬਸ ਵਧੀ
ਠੀਕ ਐ, ਹੋਰ ਸੁਣਾ?
ਬਸ ਨਾਨਾ ਕੀ ਏ।
ਅੱਛਾ ਹੁਣ ਫਰੀ ਐ ਤੂੰ ਆਣ ਲੱਗਾ।
ਹੂੰ,
ਚਲੇ ਜਾਣਾ ਕਿਤੇ
ਹੈਂ
ਮੈਂ ਘੱਲੇ ਜਾਣਾ ਹੀ ਕੀਤੇ ਕਿ ਆਉਣ ਲੱਗਿਆ
ਆਉਣ ਲੱਗਾ।
ਠੀਕ ਹੈ।
ਹਮ
ਹੂੰ, ਹੋਰ
ਬਸ ਵਧੀਆ
ਹੋਰ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
ਬੋਲਾ ਕੁਛ ਗੁੰਗਾ ਹੀ ਹੋ ਗਿਆ
ਤੇ ਬੋਲਾ ਕੁਛ ਗੂੰਗਾ ਈ ਹੋ ਗਿਆਂ
ਬੋਲਣ ਤੇ ਡਿਆਂ
ਕੋਈ ਗੱਲ ਈ
ਜੰਮੂ ਤੋਂ ਹਨ ਚਲੀਏ ਜੰਮੂ, ਜੰਮੂ
ਤੇ ਜਮਨਾ ਐ।
ਕੰਮ ਤਾਂ ਪੂਰਾ ਹੁੰਦਾ, ਹੁਣ ਅਮਰੂਦ ਤੋੜਨ ਚੱਲੀਏ, ਮੈਂ ਕਿਹਾ।
ਕੰਮ ਤੋਂ ਤਾਜ਼ਾ
ਆਹੋ।
ਜਮੂ ਤੌੜਨ ਚੱਲੀਏ
ਹਾਂ ਕੇ
ਰਾਮ੍ਦਿਆ ਕੰਮ ਤੋਂ ਤਾ ਆਜਾ ਕੇ ਪਹਿਲਾਂ ਉੱਥੇ ਜੰਮੂ ਈ ਤੋੜਨ ਚਲੇ